ਹੈਲੋ, ਸਸ਼ੀਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਕਿਵੇਂ ਓ?
ਹੋਰ ਠੀਕ ਔ, ਵਧੀਆ ਜੀ ਵਧੀਆ, ਤੁਸੀ ਸੁਨਾਓ? ਘਰ-ਪਰਵਾਰ ਸਬ ਓਕੇ ਦੀ ਰਿਪੋਟ? ਹੈਲੋ ਹੈਲੋ
ਹੈਲੋ
ਹੈਲੋ
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਵਾਜ ਕਟ ਰੀ ਐ ਸੋਡੀ।
ਹੁਣ ਠੀਕ ਐ?
ਹੂੰ, ਠੀਕ ਐ।
ਹੋਰ ਠੀਕ ਔ?
ਹਾਂ-ਹਾਂ ਵਧੀਆ, ਤੂਸੀ ਸੁਣਾਓ?
ਵਧੀਆ-ਵਧੀਆ, ਕੀ ਕਰਦੇ ਸੀ?
ਬਹ ਕੁਛ ਨੀ, ਬੇਲੇ।
ਵਿਹਲੇ, ਪੇਪਰ ਕਿੱਦਾਂ ਹੋਇਆ?
ਪੇਪਰ ਵਧੀਆ ਹੋਗਿਆ ਅੱਜ।
ਅੱਛਾ ਚਲੋ ਵਧੀਆ, ਕਦੋਂ ਆਏ ਸੀ ਘਰੇ?
ਮੈਂ ਪਹੁੰਚ ਗਿਆ ਸੀਗਾ, ਦੋ ਸਵਾ-ਦੋ ਦੇ ਕਰੀਬ ਢਾਈ ਕੁ ਵਜੇ ਦੇ ਕਰੀਬ।
ਫਿਰ ਔਦੋ ਦੇ ਸੁੱਤੇ ਪਏ ਓਂ।
ਬਸ‌।
ਹੂੰ,
ਬੇਲੀ ਕਮਾਰੀ ਕਹਿੰਦਾ ਕੀ ਕਰੇ, ਇੱਧਰਲੇ ਭਾਂਡੇ ਇੱਧਰ ਧਰੇ।
ਹੋਰ ਘਰੇ ਮੰਮੀ ਡੈਡੀ ਠੀਕ ਨੇ?
ਹਾਂਜੀ ਹਾਂ ਮੰਮੀ-ਡੈਡੀ ਠੀਕ ਨੇ, ਤੁਸੀਂ ਸੁਣਾਓ ਆਪਣੇ ਠੀਕ-ਠਾਕ?
ਵਧੀਆ-ਵਧੀਆ, ਪਾਠ ਕਰਲਿਆ ਜਾ ਕਰਨਾ ਹਜੇ?
ਨਈ ਹਾਜੇ ਤਾਂ ਕਰਾਂਗੇ, ਘੰਟੇ ਕ ਦਾ
ਅੱਛਾ, ਹੋਰ ਦੱਸੋ? ਅੱਜ ਕੀ-ਕੀ ਫਿਰ ਕੌਲੇਜ 'ਚ ਕਿਵੇਂ ਦਾ ਲੰਘਿਆ ਟਾਈਮ ਥੋਡਾ?
ਕੌਲੇਜ 'ਚ ਬਹੁਤ ਵਧੀਆ ਟਾਈਮ ਲੰਘਿਆ ਅੱਜ। ਗਾਣੇ, ਗਾਣੇ ਗਾਏ ਪੇਪਰ ਤੋਂ ਬਾਅਦ। ਵੀਡੀਓ ਬਣਾਈ ਆ ਹਜੇ ਵੀਡੀਓ ਭੇਜੀ ਨੀ ਉਹਨਾਂ ਨੇ, ਤੈਨੂੰ ਭੇਜੂ ਕੋਈ ਨਾ।
ਕੋਈ ਨੀ ਭੇਜ ਦਿਓ, ਤੇ ਕਿੰਨੇ ਵਜੇ ਗਏ ਸੀ, ਸਵੇਰੇ?
ਮੈਂ ਉਹੀ ਓ ਸਾਢੇ-ਅੱਠ ਵਜੇ।
ਜਲਦੀ ਤੁਰਦੇਂ ਓ, ਹੈਂ?
ਬਹੁ ਓਧਰੋ ਆਉਣਾ ਹੁੰਦਾ ਮੁੰਡੇ ਨੇ। ਔਦੇ ਨਾਲ ਚੱਲ ਜਾਨਾ, ਮੈਂ ਇੱਥੇ ਨਦਾਮਪੁਰ ਪਹੁੰਚ ਜਾਂਨਾ, ਬਸ ਉਹਦੇ ਨਾਲ ਅੱਗੇ ਡੈਡੀ ਨੀਰਾਮਪਰ‌ ਛੱਡਿਆ ਆਂਦੇ ਆ। ਹੂੰ, ਉਹਦੋਂ ਮੋਟਰਸਾਈਕਲ ਚਲਾ ਰਿਹਾ ਸੀਗਾ, ਮੈਂ।
ਅੱਛਾ, ਨਦਾਮਪਰ
ਚੰਨੋ ਕੋਲੇ ਆ।
ਮ ਹਾਂ ਪਤਾ ਮੈਨੂੰ ਮੇਰੇ ਪੜਦਾਦੀ ਦੇ ਪੇਕੇ ਨੇ ਉੱਥੋਂ।
ਆਊ,
ਹਾਂਜੀ ਅਸੀਂ ਜਾਨੇ ਰੈਂਨੇ ਹਾਂ ਹਜੇ ਵੀ ਹਾਂ।
ਚਲੋ ਹੁਣ ਆਏ ਦੱਸਿਓ ਜ਼ਰੂਰ
ਹਾਂਜੀ-ਹਾਂਜੀ ਜ਼ਰੂਰ ਦੱਸਾਂਗੇ। ਸਾਡਾ ਅਸੀਂ ਜਾਂਦੇ ਰੈਂਨੇ ਹਾਂ ਉੱਧਰ ਤਨਦਮਪਰਦਮ
ਨਦਾਮਪੁਰ ਕੀਨਾਂ ਦੇ
ਉਹਨੂੰ ਜਾਣਦੇ ਐਂ ਤੁਸੀਂ ਗਿਆਨ ਮਾਮੇ ਨੂੰ ਪ੍ਰੋਫੈਸਰ ਸੀਗਾ ਜੇੜਾ
ਨਾ ਕੱਢ ਲਾਂਗੇ ਕੋਈ ਨੀ ਜਾਣ-ਪਛਾਣ ਗਿਆਨ ਹੈਂ।
ਹਾਂ ਗਿਆਨ ਸਿੰਘ ਪਰਫੈਸਰ ਨੇ। ਕੌਲੇਜ 'ਚ ਇਹ ਨੀ ਮੈਨੂੰ ਪਤਾ
ਅੱਛਾ ਹੋਰ ਕੋਈ ਨਵੇਂ ਮੁੰਡੇ ਦਾ ਮੁੰਡੇ ਮਾਂਡੇ ਦਾ ਕਿਸੇ ਦਾ ਨ ਨਵੀਂ ਜਨਰੇਸ਼ਨ 'ਚੋਂ
ਉਹਨਾਂ ਦੇ ਘਰ 'ਚੋਂ ਸਤਿਨਾਮ
ਨਵਾਂ
ਹੂੰ-ਹੂੰ
ਅੱਛਾ ਹੂੰ
ਪਰ ਉਮ ਬਿਆਹਿਆ ਹੋਇਆ।
ਅੱਛਾ ਕੋਈ ਹੋਰ ਬੱਚਾ ਅਪਣੀ ਏਜ ਦਾ
ਅਪਣੀ ਏਜ ਦਾ ਕੋਈ ਨੀ ਹੈਗਾ ਬਸ ਓਹੀ ਨੇ।
ਅੱਛਾ
ਬਸ ਐਵੇਂ ਮ ਮਤਲਬ ਕਿ ਜੇੜੇ ਗਿਆਨ ਹੋਰੀ ਨੇ ਏਹ ਸਾਰੇ ਮਤਲਬ ਕਿ ਅਪਣਾ ਗੋਰਮੈਂਟ ਲੱਗੇ ਹੋਏ ਨੇ। ਸਰਕਾਰੀ
ਹੂੰ ਐ ਮੁੰਡੇ ਦਾ ਨਾਂ ਕੀ ਦੱਸਿਆ ਵਿਆ ਹੋਆ ਜੇੜਾ
ਸਤਨਾਮ
ਸਤਿਨਾਮ ਵਾਹਿਗੁਰੂ।
ਠੀਕ ਐ ਜੀ ਕੋਈ ਨੀ ਕਰਦੇ ਆਂ ਪਤਾ ਰਾਮਪੁਰ ਦੇ ਹੈਗੇ ਨੇ ਮੇਰੇ ਨਾਲ
ਹੈਗੇ ਨੇ ਹਾਂ ਓਨਾਂ ਨੂੰ ਪਤਾ ਹੋਊਗਾ ਤੁਸ ਨਾਮ ਦੇ ਦਿਓ ਉਨਾਂ ਨੂੰ ਪਤਾ ਹੋਊਗਾ।
ਸਾਨੂੰ ਏਥੇ ਈ ਆ ਦੋ ਤਿੰਨ ਕਿਲੋਮੀਟਰ ਇਹਨਾਂ ਰਾਮਪੁਰ ਸਾਨੂੰ ਦੂ ਕਾਫੀ ਦੂਰ ਏ।
ਹੂੰ ਏਕ ਹੋਰ ਹੁੰਦਾ ਸੀਗਾ ਛੱਜੂ ਹੁਣ ਤਾ ਡੈਥ ਹੋ ਗੀ ਓਨਾਂ ਦੀ
ਅੱਛਾ
ਹਾਂ ਅਟੈਕ ਆ ਗਏ ਸੀ ਓਨਾਂ ਨੂੰ ਤਾ
ਹੂੰ
ਹੂੰ-ਹੂੰ ਹੋਰ ਤੁਸੀ ਦੱਸੋ।
ਵਧੀਆ ਓ ਜੇੜਾ ਮੁੰਡੇ ਦਾ ਨਭ ਦਿੱਤਾ ਸੀਗਾ।
ਹੂੰ-ਹੂੰ
ਤੇ ਆਰਸਾ ਦਾ ਨਾ ਕੀ
ਅਰਸ਼ਕ
ਹਾਂ ਓਦਾ ਨਾਂ ਕੋਈ ਲੱਗਣਾ ਹੈਂ।
ਕੀ
ਨੌਕਰੀ ਲੱਗਣ ਅਲਾ
ਹੂੰ-ਹੂੰ
ਠੀਕ ਐ।
ਤੈਨੂੰ ਕਿਵੇਂ ਅੱਛਾ ਤੇਰੇ ਨਾਲ ਗੱਲ ਹੋਈ ਐ ਉਦੀ
ਹਾਂ
ਅੱਛਾ, ਚੱਲ ਵਧੀਆ ਫੇਰ ਤਾਂ।
ਇੱਕੇ ਲਾਈ ਸੀ ਕੱਲ ਓਨੇ ਕੋਲ, ਮਿਨ ਲਗਦਾ ਹੁਣ ਵੀ ਫੋਨ ਆਇਆ ਹੋਇਆ ਸੀ ਓਦਾ।
ਕਰ ਲੇਆ ਕਰੋ ਗੱਲ।
ਕਰਦਾ ਵੀ, ਕੱਲ ਨੂੰ ਪਤਾ ਜਾ ਰਿਹਾ ਹੁਣ ਤਾਂ ਏਹਨੂੰ ਪਤਾ ਘੱਟੇ ਹੋ ਗਯਾ।
ਹੂੰ, ਹੁਣ ਤਾਂ ਵੇਲੇ ਔਂ ਤੁਸੀ, ਹੁਣ ਤਾਂ ਪੇਪਰ ਕੋਈ ਹੈ ਨੀ?
ਕੱਲ ਨੂੰ ਜਾ ਰਿਹਾ ਮੈਂ ਹੇਮਕੁੰਟ ਸਾਹਿਬ ਜਾਨਾ, ਸਵੇਰੇ ਹੇਮਕੁੰਟ ਸਾਹਿਬ ਜਾ ਰਿਹਾ।
ਹੇਮਕੁੰਟ ਸਾਬ ਕਿੰਨੇ ਦਿਨ ਲੱਗਣਗੇ?
ਮੰਨ ਕੇ ਚਲੋ, ਵਨ ਵੀਕ।
ਇੱਕ ਹਫ਼ਤਾ!
ਹੂੰ।
ਹਾ! ਐਨੇ ਦਿਨ
ਆਉਣ ਜਾਣ 'ਚ ਫੇਰ ਲੱਗੇ ਹੀ ਜਾਨੇ ਆਂ, ਮੋਟਰਸੈਕਲ ਤੇ ਜਾਵਾਂਗੇ।
ਅੱਛਾ, ਮੋਟਰਸੈਕਲ ਤੇ ਜਾਓਗੇ।
ਹੂੰ।
ਕੌਣ ਕੋਣ?
ਓਤਾ ਪੇੜ ਪੁਰੇ ਸਾਈਡ ਦੇ ਨੇ ਮੁੰਡੇ।
ਅੱਛਾ, ਦੋਸਤਾਂ ਨਾਲ ਜਾਓਂਗੇ।
ਹੂਂ ਹੂੰ, ਹੋਰ ਕਿਦੇ ਨਾਲ ਜਾਣਾ ਸਹੇਲੀਆਂ ਨਾਲ ਜਾਣਾ।
ਨਈ ਨਈ, ਮੈਂ ਕਿਹਾ ਘਰ ਦੇਆਂ ਨਾਲ ਜਾਂਦੇ ਹੋਂਗੇ ਕਿਤੇ।
ਨਾ ਸਹੇਲੀਆਂ ਨਾਲ ਜਾਂਨਾ ਮੇਰੇ ਨਾਲ, ਦੋ ਤਿੰਨ ਨੇ।
ਠੀਕ ਠੀਕ ਆ ਬਈ, ਠੀਕ।
ਹਮ, ਉਹ ਜਿੱਦ ਕਰੀ ਜਾਂਦੀਐ। ਜਿੱਦ ਕਰੀ ਜਾਂਦੀਆਂ ਨੇ ਕਹਿੰਦੀ ਚਲੋ ਜੀ ਚਲੋ ਜੀ, ਮੈ ਖੈ ਕੋਈ ਨਾ ਜੀ ਫਿਰ
ਹਾਂ ਹਾਂ, ਭੈਣਾਂ ਨੂੰ ਤਾਂ ਕਾਹ ਨੂੰ ਪੁੱਛਣਾ ਤੁਸੀਂ?
ਨਾ ਭੈਣਾਂ ਨੂੰ ਪੁੱਛਾਂਗੇ, ਜੇ ਭੈਣ ਦੱਸਣਗੀਆਂ।
ਭੈਣਾਂ ਕੀ ਦੱਸਣਗੀਆਂ?
ਭੈਣਾਂ ਨੂੰ ਆਪ ਚਾਹੀਦਾ ਵੀ ਅਸੀਂ ਵੱਡੀਆਂ, ਅਸੀਂ ਹੁਕਮ ਦੇਈਏ, ਅਸੀਂ ਤਾਂ ਬੇ ਕਰ ਸਕਦੇ ਹ ਬਈ, ਛੋਟੇ ਭਰਾ
ਹਾਂ। ਹਾਂ ਬੇਨਤੀ ਹੋ, ਤੁਸੀਂ ਬੇਨਤੀ ਤਾਂ ਕਰੋ, ਬੇਨਤੀ ਤਾਂ ਕਰੋ।
ਆਪ ਜੀ ਅੱਗੇ ਬੇਨਤੀ ਹੈ, ਕਿ ਅਗਰ ਤੁਸੀਂ ਜਾਣਾ ਚਾਹੁੰਦੇ ਹੋ, ਤਾਂ ਮੋਸਟ ਵੈਲਕਮ।
ਤੁਸੀਂ ਦੋਸਤਾਂ ਨਾਲ ਜਾਓਗੇ, ਤੁਸੀਂ ਮੁੰਡੇ ਮੁੰਡੇ ਹੋਓਗੇ, ਫੇਿਰ ਸਾਡਾ ਕੀ ਕੰਮ?
ਅੱਛਾ!
ਹਾਂਜੀ।
ਵੈਸੇ ਵੀ, ਤੁਹਾਡੇ ਤੋਂ ਨਹੀਂ ਜਾਇਆ ਜਾਣਾ ਬੱਚੇ। ਉਹ ਥੋੜਾ ਸ ਦੂਰ ਹੈ, ਮੋਟਰਸਾਈਕਲ ਤੇ ਕਹਿੰਦੇ
ਕਾਫ਼ੀ ਦੂਰ ਹੈ। ਇੱਕ ਦਿਨ ਦਾ ਰਸਤਾ ਨੀ ਹੈਗਾ, ਅਨੰਦਪੁਰ ਸਾਹਿਬ ਦਾ ਚਲੋ ਆਪਾਂ ਇੱਕ ਦਿਨ 'ਚ ਪਹੁੰਚ ਜਾਂਦੇ ਹਾਂ। ਅੱਛਾ, ਅੰਮ੍ਰਿਤਸਰ ਵੀ ਆਪਾਂ ਪਹੁੰਚ ਜਾਂਦੇ ਹਾਂ।
ਹਾਂ, ਦੋ- ਤਿੰਨ ਦਿਨ ਦਾ ਹੈਗਾ ਰਸਤਾ।
ਇਹ ਦੂਰ ਹੈ ਨਾ ਹੇਮਕੁੰਟ ਸਾਹਿਬ, ਚੱਲ ਮੇਰੇ ਲਈ ਤੁਸੀਂ ਕੜਾ ਲੈ ਸਰਬ ਉਹ ਜਿਹੜਾ ਹੁਣ ਚੱਲ ਰਿਹਾ ਅੱਜ ਕੱਲ੍ਹ, ਕਿਹੜਾ ਆ ਉਹ ਸਰਬਲੋ ਦਾ।
ਫ ਨਾ ਉਥੇ ਫੋਨ ਤੇ, ਫੋਟੋ ਖਿੱਚ ਕੇ ਭੇਜੀ ਨਾਪ। ਆ, ਪਤਾ ਕਿਵੇਂ ਭੇਜੀ ਜਾਂਦੀ ਹੈ ਫੋਟੋ? ਹੈਲੋ, ਆਵਾਜ਼ ਘੱਟ ਰਹੀ ਹੈ ਜੀ ਹੈਲੋ, ਹੈਲੋ ਹੈਲੋ
ਕਿਹਦੀ ਫੋਟੋ ਭੇਜੋਗੇ
ਉਹ ਤੈਨੂੰ ਕਹਿਣਾ ਆਪਣੇੜ ਉਹਦੀ ਫੋਟੋ ਭੇਜੋ ਆਪਣੇ ਸਾਈਜ਼ ਦੀ ਫੋਟੋ ਭੇਜੀ
ਤੁਹਾਡੀ ਆਵਾਜ਼ ਕੱਟ ਰਹੀ ਹੈ
ਬਸ ਸਾਈਜ ਦੀ ਹੱਥ ਦੇ ਸਾਈਜ਼ ਦੀ ਫੋਟੋ ਭੇਜਦੇ ਕੜੇ ਦੀ ਕੜੇ ਦੀ ਕੜੇ ਦੀ
ਤੁਹਾਡਾ ਮੇਰੇ ਕੋਲ ਸਿਮਰਨ ਦੀ ਪੀ ਹੋਤਾ ਪਾਈ ਹੋਈ ਆ ਮੈਂ
ਹੈਂ
ਸਿਮਰਨ ਦੀ ਪਾਈ ਹੋਈ ਆ
ਕੀ
ਹੱਥ 'ਚ ਜਿਹੜੀ ਸਿਮਰਨੀ ਹੁੰਦੀ ਆ ਉਹ ਪਾਈ ਹੋਈ ਆ ਮੈਂ
ਅੱਛਾ ਨਾ ਤੂੰ ਆਪਣੇ ਤਰੇ ਉਹਦੇ ਮ ਮਤਲਬ ਉਹ ਦੇਖ ਲੈ ਸਿਮਰਨ ਤਾਂ ਠੀਕ ਆ ਮਤਲਬ ਕੋਈ ਜਾਂ ਹੱਥ 'ਚ ਜਿਹੜੀ ਤੇਰੀ ਚੂੜੀ ਜਾ ਕੜਾ ਪੈਂਦਾ ਉਹਦੀ ਫੋਟੋ ਖਿੱਚ ਕੇ ਭੇਜ ਮੈਨੂੰ ਫੋਟੋ ਖਿੱਚਣੀ ਆਂਦੀ ਆ ਕਿਵੇ ਖਿੱਚਦੇ ਨੇ ਉਹ
ਹੱਥ 'ਚ ਲੈ ਕੇ
ਨਾ ਨੀ ਜਾ, ਸਾਈਜ਼ ਫੋਟੋ ਨੀ ਭੇਜਣੀ ਆਂਉਦੀ ਤੈਨੂੰ
ਹੋਰ ਕਿੱਦਾਂ ਖਿੱਚਦੇ ਨੇ
ਉਹਨੂੰ ਹਾਥ ਨੂੰ ਰੱਖ ਕੇ ਨਾ ਨੀਚੇ ਮਤਲਬ ਕਾਸੇ ਕਿਸੇ ਵੀ ਚੀਜ਼ ਤੇ
ਹਮ ਹਮ
ਉਹ 'ਚ ਸਿੱਕਾ ਰੱਖ ਲਾ ਕੋਈ ਕੋਈ ਵੀ ਪੰਜ ਦਾ ਦਸ ਦਾ ਜਾਂ ਇੱਕ ਰੁਪਈਏ ਦਾ ਫੋਟੋ ਖਿੱਚ ਕੇ ਭੇਜਦੇ
ਸਿੱਕਾ ਰੱਖ ਕੇ
ਸਿੱਕਾ ਰੱਖ ਕੇ ਸਾਈ ਜੇ ਐਵੇਂ ਨਾ ਪੈ ਜਾਂਦਾ ਹੁੰਦਾ
ਪੈਲਾ ਤੁਸੀਂ ਭੇਜੇ ਓ ਮੈਨੂੰ, ਫਿਰ ਮੈਂ ਭੇਜੂਗੀ
ਏ-ਐ ਮੈਂ ਪਰਖ ਚੱਲ ਦੇਖ ਰਹੀ ਐ, ਇੱਕ ਗੱਲ ਆ ਮੇਰੇ ਹੱਥ ਦਾ ਸਾਈਜ ਮੈਂ ਤੇਨੂੰ ਦਿਖਾ ਦਵਾ ਤੇ ਓੰ ਓਨੀ ਹੋਜੂਗਾ, ਉਹ ਫੋਟੋ ਜੂਮ ਕਰਕੇ ਮਤਲਬ ਜਦੋਂ ਸਿੱਕੇ ਤੇ ਆ ਕੇ ਖੜ ਜੇ ਫੋਟੋ
ਹਮ
ਉੱਨੀ ਜ਼ੂਮਿੰਗ, ਮਤਲਬ ਉੱਨੀ ਕਰਨੀ ਪੈਂਦੀ, ਜਿੰਨਾ ਸਿੱਕੇ ਦੀ ਜ਼ੂਮਿੰਗ ਹੁੰਦੀ ਹੈ, ਪਤਾ ਲੱਗ ਗਿਆ ਕਿ ਸਾਈਜ਼ ਕਿੰਨਾ ਆਇਆ
ਏਹ ਨੀ ਕੋਈ ਚੱਕਰ ਹੁੰਦਾ?
ਇਹ ਵੀ ਨਾਪਦੇ ਨੇ, ਔਨਲਾਈਨ ਸਾਈਜ਼ ਹੁੰਦੇ ਨੇ, ਜਿਹੜੇ
ਅੱਛਾ ਜੀ, ਸਾਨੂੰ ਪਤਾ ਹੀ ਨਹੀਂ ਸੀ।
ਵਾਹ ਜੀ ਵਾਹ, ਇਹੀ ਤਾਂ ਚੀ ਫ਼ਰਕ ਐ ਫਿਰ
ਇਹ ਨਵੀ, ਅਪਡੇਟ ਦਸੀ ਐ, ਤੁਸੀ
ਏ, ਨਵੀਂ ਜਨਰੇਸ਼ਨ ਨਾਲੋ ਜਵਾਬ, ਬੱਚੇ ਤਾਂ ਬੱਚੇ ਹੁੰਦੇ ਨੇਗੇ, ਚਾਹੇ ਉਮਰ 'ਚ ਵੱਡਾ ਹੋਵੇ ਕੋਈ
ਤੁਸੀਂ, ਤਾਂ ਬੁੱਢੇ ਹੋਗੇ
ਹੂੰ-ਹੂੰ, ਐਕਸਪੀਰੀਅਨਸ
ਜਿਆਦਾ, ਈ, ਐ, ਤੁਹਾਨੂੰ ਤਾਂ
ਵੈਰੀ, ਲਾਜ਼
ਹੋਰ, ਦੱਸੋ? ਅੱਜ-ਅੱਜ, ਪਟਿਆਲੇ ਗਿਪੀ ਗਰੇਵਾਲ ਆ ਰਿਆ।
ਕਿੱਥੇ?
ਪਟਿਆਲੇ
ਕਿੱਥੇ, ਪਟਿਆਲੇ ਕਿੱਥੇ?
ਕੁਮਾਰ ਸਭਾ, ਜਿਹੜਾ, ਜਿੱਥੇ ਮੇਲਾ ਲੱਗਦਾ, ਹੁੰਦਾ।
ਕੁਮਾਰ ਸਬਾ, ਮਿਲ ਮੇਲਾ ਕਿੱਥੇ ਲਗਦਾ ਬਾਈ?
ਆਪਣਾ, ਪੁਰਾਣੇ ਬੱਸ ਸਟੈਂਡ ਦੇ ਲਾਗੇ।
ਓਹ ਔਚ ਉਹੋ, ਜਿਹੜਾ ਗਰਾਉਂਡ ਜੇਹਾ, ਕਾਫੀ ਵੱਡਾ ਐ।
ਹਾਂ-ਹਾਂ ਹਾਂ, ਉੱਥੇ ਆ ਰੇਆ, ਮੇਰਾ ਬੋਤ ਦਿਲ ਸੀ ਫੇਰ, ਆਓਗਾ ਬਾਈ ਸਾਢੇ ਸੱਤ ਵਜੇ।
ਰਾਤ ਨੂੰ ਤਾ ਔਖਾ, ਲੇਟ ਨਾਈਟ, ਨੋਟ ਅਲਾਡ।
ਨੋਟ-ਅਲਊਟ, ਸਈ ਆ। ਫੇਰ ਤਾਂ ਕਹਿਣਗੇ, ਚਲੋ ਰਹਿਣ ਦੋ।
ਨਾ ਮੈਂ ਨੀ ਗਿਆ, ਕਿਤੇ, ਐਵੇਂ ਕਦੇ ਵੀ।
ਸਹੀ ਆ ਕਦੇ ਵੀ ਨੀ ਭੇਦੇ ਆ।
ਹੂੰ ਚੱਲ ਠੀਕ ਆ ਫੇਰ, ਨਾ ਜਾਓ
ਓਕੇ ਜੀ, ਓਕੇ।
ਚੰਗਾ ਜੀ।
ਹ